ਕਾਲ ਜੀ।
ਹਾਂਜੀ ਅੱਜ ਦਾ ਸਾਡਾ ਟੋਪਿਕ ਐ ਜੀ ਪਰਵਾਰ। ਤੁਈ ਪਰਿਵਾਰ ਬਾਰੇ ਕੁੱਝ ਦੱਸੋਂਗੇ ਜੀ।
ਹਾਂਜੀ ਪਰਿਵਾਰ ਓ ਹੁੰਦੈ ਜੋ ਹਰ ਮੁਸ਼ਕਿਲ 'ਚ ਸਾਡਾ ਸਾਥ ਦਿੰਦੈ।
ਹਾਂਜੀ।
ਮੇਰੇ ਪਰਿਵਾਰ 'ਚ ਚਾਰ ਲੋਕ ਨੇ ਮੈਨੂੰ ਮਿਲਾ ਕੇ, ਮੇਰੇ ਪਾਪਾ ਮੇਰੇ ਮੰਮਾ, ਮੇਰਾ ਭਰਾ ਤੇ ਮੈਂ।
ਅੱਛਾ ਜੀ ਦੱਸੋਗੇ, ਤੁਹਾਡੇ ਪਾਪਾ ਕੀ ਕੰਮ ਕਰਦੇ ਜੀ?
ਮੇਰੇ ਪਾਪਾ ਸ਼ੀਸ਼ੇ ਦਾ ਕੰਮ ਕਰਦੇ ਆ ਜੀ।
ਅੱਛਾ ਜੀ-ਅੱਛਾ ਜੀ, ਬ੍ਰਦਰ ਤੁਹਾਡਾ
ਮੇਰਾ ਬ੍ਰਦਰ ਨਾਲ-ਨਾਲ ਆਪਣੀ ਡਿਗਰੀ ਕਰ ਰਿਹਾ, ਨਾਲ-ਨਾਲ ਆਪਣਾ ਮੋਬਾਇਲਾਂ ਦਾ ਕੰਮ ਕਰ ਰਿਹਾ, ਉਹਦੀ ਖੁਦ ਦੀ ਦੁਕਾਨ ਹੈਗੀ
ਅੱਛਾ ਜੀ, ਕਿੱਥੇ ਹੈਗੀ ਐਂ ਜੀ ਦੁਕਾਨ?
ਆਹ ਮਕਸੂਦਾ ਚੌਂਕ ਤੇ।
ਅੱਛਾ ਜੀ।
ਹਾਂਜੀ, ਪਾਪਾ ਦੀ ਵੀ ਨਾਲ ਈ ਹੈਗੀ ਆ, ਮਤਲਬ ਆਪ ਆਪਾਂ ਔਡਰ ਤੇ ਲੈਂਨੇ ਕੰਮ ਜਿੱਦਾਂ ਆ ਗਿਆ ਤੇ ਕਰਤਾ ਤੇ ਔਡਰ ਤੇ ਈ ਮੰਗਾ ਲਏ ਸ਼ੀਸ਼ੇ। ਵੈਸੇ ਸਾਰਾ ਸਮਾਨ ਮੇਰੇ ਭਰਾ ਦਾ ਈ ਪਿਆ ਸੀ ਦੁਕਾਨ ਤੇ।
ਅੱਛਾ-ਅੱਛਾ ਜੀ।
ਮੇਰੇ ਮੰਮਾ, ਟੀਚਰ ਹੈਗੇ ਆ ਮੇਰੇ ਮੰਮਾ ਸਰਕਾਰੀ ਸਕੂਲ 'ਚ ਹਾਂਜੀ, ਮੈਂ ਡਿਗਰੀ ਕਰ ਰਹੀ ਆ, ਮੇਰਾ ਬਸ ਆਖ਼ਰੀ ਸਾਲ ਰਹਿ ਗਿਆ।
ਕਾਦੀ ਡਿਗਰੀ ਕਰ ਰੇ ਓ?
ਬੀ, ਸੀ, ਏ ਦੀ।
ਅੱਛਾ, ਮੇਰੇ ਵੀ ਪਰਿਵਾਰ 'ਚ ਏਦਾਂ ਈ ਆ ਜੀ, ਚਾ ਆਪਾਂ ਹੈਗੇ ਆ ਜੀ ਚਾਰ ਮੈਂਬਰ ਹੈਗੇ ਆ ਜੀ, ਮੈਂ ਮ ਮੰਮਾ, ਮੇਰੇ ਪਾਪਾ ਤੇ ਮੇਰਾ ਬ੍ਰਦਰ। ਹੁਣ ਮੇਰੇ ਪਾਪਾ ਹੈਗੇ ਆ, ਉਹ ਛੋਪ ਤੇ ਸਵੇਰੇ ਜਾਂਦੇ ਆ ਜੀ, ਰਾਤੀ ਆਂਦੇ ਆ। ਮਦਰ ਮੇਰੇ ਹਾਊਸ ਵਾਈਫ਼ ਐ ਜੀ, ਮੈਂ ਮੈਂ ਵੀ ਜੋਬ ਕਰਦਾ ਹੈਗਾ ਜੀ ਹੋਟਲ 'ਚ ਤੇ ਮੇਰਾ ਬ੍ਰਦਰ ਗੁੜਗਾਉ ਜੋਬ ਕਰਦਾ ਐ ਜੀ।
ਅੱਛਾ ਜੀ।
ਏਦਾਂ ਈ ਐ ਜੀ। ਅੱਜ-ਕੱਲ੍ਹ ਤੁਸੀਂ ਦੇਖਿਆ ਹੋਣਾ ਲੋਕ ਕੀ ਕਿਦਾਂ ਹੁਣ, ਆਪਣੇ ਪਰਿਵਾਰ ਦਾ ਹੈਗਾ ਕਿ ਬੱਚਿਆਂ, ਮਾਂ-ਪਿਓ ਨੂੰ ਛੱਡ ਕੇ ਚੱਲ ਜਾਂਦੇ ਆ ਜੀ। ਉਹ ਗੱਲ ਚੰਗੀ ਨੀ ਹੈਗੀ ਆ ਜੀ।
ਹਾਂਜੀ-ਹਾਂਜੀ।
ਤੁਸੀਂ ਦੇਖਿਆ ਹੁਣਾ ਅੱਜ-ਕੱਲ੍ਹ ਕਿੱਦਾਂ ਜਿਆਦਾ ਹੋ ਗਿਆ ਹੋਇਆ, ਬੱਚੇ ਕਦਰ ਨੀ ਕਰਦੇ ਆਪਣੇ ਪਿਆ ਉਹਦੀਆਂ।
ਹਾਂਜੀ-ਹਾਂਜੀ ਛੱਡ ਕੇ ਚੱਲ ਜਾਂਦੇ ਆ, ਪਿੱਛੋਂ ਮਾਂ-ਪਿਓ ਦਾ ਕੀ ਹਾਲ ਰਹਿੰਦਾ।
ਹਾਂਜੀ ਹੋਰ ਤੁਸੀਂ ਦੱਸੋਗੇ ਜੀ, ਮਾੜਾ ਜੀ ਪਰਿਵਾਰ ਬਾਰੇ? ਹਾਂਜੀ ਜਦ, ਜਿੱਦਾਂ-ਜਿੱਦਾਂ ਤੁਹਡੀ ਜੋਇੰਟ ਫੈਮਿਲੀ ਐ ਕਿ ਉਦਾਂ ਤੁਸੀਂ ਓਦਾਂ ਈ, ਚੱਲੇ ਚਾਰ ਜਾਣੇ ਆ।
ਅਸੀਂ ਚਾਰ ਜਣੇ ਹੈਗੇ, ਤੁਹਾਨੂੰ ਦੱਸਿਆ ਤਾਂ ਸੀ ਤੇ ਕੀ ਕਹਿੰਦੇ ਵੈਸੇ ਮੇਰੇ ਨਾਲ ਦੇ ਘਰ ਚਾਚੂ-ਚਾਚੀ ਵੀ ਮੇਰੇ ਰਹਿੰਦੇ ਐ।
ਅੱਛਾ ਜੀ।
ਤੇ ਉਹਨਾਂ ਦੇ ਵੀ ਦੋ ਈ ਨਿਆਣੇਂ ਹੈਗੇ ਆ, ਮਤਲਬ ਕੁੜੀ-ਮੁੰਡਾ।
ਅੱਛਾ ਜੀ।
ਹਾਂਜੀ ਪਹਿਲੇ ਆਪਾਂ ਕੱਠੇ ਰਹਿੰਦੇ ਸੀ, ਬਾਅ ਚੋਂ ਅਲੱਗ-ਅਲੱਗ ਘਰ ਕਰ ਲਿਆ ਆਪਾਂ।
ਅੱਛਾ ਜੀ।
ਹਾਂਜੀ। ਤੇ ਕੀ ਕਹਿੰਦੇ ਹੁਣ ਓਨਾਂ ਦਾ ਵੀ ਪਰਿਵਾਰ ਹੈਗਾ ਸਾਡਾ ਵੀ ਪਰਿਵਾਰ ਹੈਗਾ
ਅੱਛਾ ਜੀ।
ਤੁਸੀਂ ਜੁਆਇੰਟ ਫੈਮਿਲੀ ਚ ਰੈਨੇ ਓ ਕਿ ਕੱਲੇ ਰੈਨੇ ਓ?
ਨਈ ਆਪਾਂ ਜੁਆਇੰਟ ਫੈਮਿਲੀ ਚ ਰੈਨੇ ਆ ਜੀ। ਆਪਾਂ-ਆਪਾਂ ਸਾਰੇ ਆਹ ਹੈਗੇ ਆ ਜੀ ਜਿੱਦਾਂ ਮੇਰੇ ਤਾ ਤਾਇਆ ਜੀ ਐ ਮੇਰੇ ਤਾਈ ਜੀ ਐ। ਓਨਾਂ ਦੇ ਤਿੰਨ ਬੱਚੇ ਆ ਜੀ ਦੋ ਸਿਸਟਰ ਐ ਇੱਕ ਬ੍ਰਦਰ ਐ ਤਿੰਨੋ ਓ ਚਾਰੋਂ ਈ ਬਾਅਰ ਹੈਗੇ ਆ ਜੀ।
ਅੱਛਾ ਜੀ।
ਹਾਂਜੀ। ਛੋਟੀ ਕੈਨੇਡਾ ਏ ਜੀ ਵੱਡੀ ਦੀ ਮੈਰਿਜ ਹੋ ਗਈ ਆ ਓ ਅਮੈਰੀਕਾ ਐ। ਤੇ ਬੇਟਾ ਵੀ ਉੱਥੇ ਐ ਜੀ ਅਮੈਰੀਕਾ। ਹਾਂਜੀ ਓ ਉੱਥੇ ਜੋਬ-ਜੋਬ-ਜੋਬ ਕਰਦੇ ਆ ਜੀ।
ਤਾਈ ਜੀ ਵੀ ਬਾਹਰ ਹੈਗੇ ਆ?
ਹਾਂਜੀ ਓ ਐ ਰਹਿ ਕੇ ਗਏ ਜੀ ਹੁਣੇ-ਹੁਣੇ ਗਏ ਈ ਐ ਮਤਲਬ ਦੋ ਤਿੰਨ ਮਹੀਨੇ ਕੱਲੈ ਗਏ ਦੋ ਮਹੀਨੇ ਹੋਏ ਆ ਬਸ ਓ ਛੇ ਮਹੀਨੇ ਛੇ ਮਹੀਨੇ ਇੱਥੇ ਰਹਿ ਕੇ ਗਏ ਆ ਹੁਣ ਓ ਨੇ ਦੀਵਾਲੀ ਤੇ ਆਣਾ ਜੀ ਅਕਤੂਬਰ ਤੇ।
ਚਲੋ ਵਧੀਆ ਬੱਚਿਆਂ ਦੇ ਕੋਲ ਤਾਂ ਹੈਗੇ ਆ ਨੇ ਤੇ ਇੱਥੇ ਰਹਿ ਕੇ ਤਾਂ ਬੱਚਿਆਂ ਦੀ ਯਾਦ ਈ ਰਹਿ ਜਾਂਦੀ ਕਿ ਬਾਅਰ ਹੈਗੇ ਓ। ਕੱਲੇ ਈ ਰਹਿ ਜਾਂਦਾ ਬੰਦਾ।
ਨਈ-ਨਈ ਆ ਜੀ ਓ ਓਥੇ ਈ ਰਹਿੰਦੇ ਆ ਓ ਬਸ ਏ ਆ ਕਿ ਐਥੇ ਜਿੱਦਾਂ ਪਾਣਾ ਪੈਂਦਾ ਨਾ ਕਿ ਇੰਡੀਆ ਦਿਖਾਣਾ ਪੈਂਦਾ ਕਿ ਆਪਾਂ ਛੇ ਮਹੀਨੇ ਦਿਖਾਣਾ ਓਦਾਂ ਬਾਹਰ ਈ ਰਹਿੰਦੇ ਆ ਆਪਣੇ ਬੱਚਿਆਂ ਕੋਲ ਈ ਰਹਿੰਦੇ ਆ ਜੀ।
ਹਾਂਜੀ ਚਲੋ ਵਧੀਆ ਬੱਚਿਆਂ ਦਾ ਸਾ
ਹਾਂਜੀ ਓ ਦਿਖਾਣਾ ਪੈਂਦਾ ਨਾ ਕਿ ਆਪਾਂ ਇੰਡੀਆ ਜਾ ਕੇ ਇੱਕ ਚੱਕਰ ਮਾਰਨਾ ਪੈਂਦਾ ਫੇਰ ਓਥੇ ਜਾ ਕੇ।
ਹਾਂਜੀ ਤੁਹਾਡਾ ਵੀ ਸ਼ੌਕ ਹੈਗਾ ਬਾਅਰ ਜਾਣ ਦਾ?
ਹਾਂਜੀ ਹੈਗਾ-ਹੈਗਾ ਇੰਨਾ ਨੀ ਹੈਗਾ ਜੀ ਏ ਕੋਈ ਆਪਾਂ ਏ-ਏ ਐ ਕਿ ਆਪਾਂ ਇੱਥੇ ਵੀ ਜੇ ਵਧੀਆ ਤੁਹਾਨੂੰ ਸਾਨੂੰ ਜੋਬ ਸੈਲਰੀ ਮਿਲੇ ਫਿਰ ਤੁਹਾਨੂੰ ਬਾਹਰ ਜਾਣ ਦੀ ਵੀ ਕੀ ਲੋੜ ਹੈਗੀ ਐ ਜੀ। ਪਰ ਏ ਹੁੰਦਾ ਕਿ ਜੇ ਤੁਹਡਾ ਬਣ ਗਿਆ ਬਾਅਰ ਦਾ ਕੰਮ ਏ ਵੀ ਹੈ ਫੇਰ ਆਪਾਂ ਜਾ ਵੀ ਸਕਦੇ ਆ ਹੈਗੇ ਆ ਜੀ ਇੰਡੀਆ ਚ ਏ ਹੈ ਕਿ ਤਾਂ ਸੈਲਰੀ ਓਸ ਹਿਸਾਬ ਨਾਲ ਇਨੀ ਹੁੰਦੀ ਨੀ ਹੈਗੀ ਐ ਜੀ ਜੇ ਤੁਹਾਨੂੰ ਵਧੀਆ ਜ ਸੈਲਰੀ ਮਿਲ ਜਾਏ ਐਥੇ ਫੇਰ ਤੁਹਾਨੂੰ ਬਾਅਰ ਜਾਣ ਦੀ ਲੋੜ ਈ ਨੀ ਪੈਂਦੀ।
ਹਾਂਜੀ ਅੱਜ-ਕੱਲ੍ਹ ਤਾਂ ਸੈਲਰੀ ਦੀ ਵੀ ਕੋਈ ਗੱਲ ਨਈ ਅੱਜ-ਕੱਲ੍ਹ ਦਾ ਮਾਹੌਲ ਈ ਬੋਤ ਮਾੜਾ ਹੋ ਗਿਆ ਇੰਡੀਆ
ਹਾਂਜੀ ਹ ਹਾਂਜੀ-ਹਾਂਜੀ।
ਤੇ ਬੱਚੇ ਬਾਅਰ ਈ ਹੁਣ ਸੇਫ ਫੀਲ ਕਰਦੇ ਆ ਕਿ ਬਾਅਰ ਹੀ ਚੱਲ ਜਾਈਏ ਬਸ ਹੁਨ
ਹਾਂਜੀ ਪਰ ਬਾਅਰ ਵੀ ਇੰਨਾ ਜ
ਕਿ ਪਰਿਵਾਰ ਛੱਡ ਕੇ ਜਾਣਾ ਹੁੰਦਾ ਬਾਕੀ ਬਟ ਬੱਚੇ ਵੀ ਕੁਛ ਮਜਬੂਰੀਆਂ ਕਰਨ ਜਾਂਦੇ। ਕਿ ਕੁਛ ਜਾਣੇ ਆਪਣੇ ਘਰ ਦਾ ਕਰਜ਼ਾ ਲਾਉਣ ਜਾਂਦੇ ਹੈ ਕੁਛ ਜਾਣੇ ਘਰੇ ਪੈਸੇ ਭੇਜਣ ਨੂੰ ਜਾਂਦੇ ਐ ਆਪਣਾ ਕਰੀਅਰ ਬਣਾਣ ਨੂੰ ਜਾਂਦੇ ਐ ਹਨਾ ਵੀ?
ਏ ਆ ਜੀ ਕਿ ਪਹਿਲੇ ਓਨਾਂ ਨੇ ਜਾਣਾ ਉੱਥੇ ਓਨਾਂ ਨੂੰ ਪਹਿਲੇ ਸੈੱਟ ਹੋਣ ਨੂੰ ਟਾਈਮ ਜਾਣਾ ਪੈਲੇ ਉਹ ਆਪਣਾ ਲਾਣਗੇ ਕਰਜ਼ਾ-ਕੁਰਜਾ ਲੋਨ ਲਾਣਗੇ ਤਾਂ ਈ ਤਾਂ ਤੁਹਾਨੂੰ ਤਾਂ ਈ ਤੁਹਾਨੂੰ ਫ ਪੈਸੇ- ਪੂਸੇ ਭੇਜਣਗੇ
ਹਾਂਜੀ। ਇਹਦੇ ਵਿੱਚ ਪਰਿਵਾਰ ਦਾ ਪਰਿਵਾਰ ਦਾਸਭ ਤੋਂ ਵੱਡਾ ਹੱਥ ਹੁੰਦਾ ਜਿਹੜਾ ਭੇਜਦਾ ਸਾ ਬੱਚੇ ਨੂੰ ਕਹਿੰਦੇ ਪੈਸੇ ਇਕੱਠੇ ਕਰਕੇ ਜਿੱਦਾਂ ਮਰਜ਼ੀ ਤੁਹਾਨੂੰ ਵੀ ਪਤਾ ਬਾਹਰ ਜਾਣਾ ਕਿਹੜਾ ਸੁੌੱਖ ਹੈ ਪੱਚੀ ਬਾਈ ਤੇਈ ਲੱਖ ਲੱਗ ਜਾਂਦਾ ਅੱਜ ਕੱਲ੍ਹ ਜਾਣ ਨੂੰ
ਅੱਛਾ ਜੀ
ਹਾਂਜੀ
ਹਾਂਜੀ ਆਹ ਬੜਾ ਹੈਗਾ ਜੀ ਕਿ ਬਾਈ ਪੱਚੀ ਲੱਖ ਲੱਗ ਜਾਂਦਾ ਤੁਹਾਡੇ ਭਰਾ ਨੂੰ ਵੀ ਸ਼ੌਂਕ ਹੈਗਾ ਜੀ ਬਾਹਰ ਜਾਣ ਦਾ
ਹਾਂਜੀ ਹੈਗਾ ਸੀ ਹੁਣ ਉਹ ਇੱਥੇ ਹੀ ਰਹੇਗਾ ਹੁਣ ਮੈਂ ਸੋਚਿਆ ਆਪਣਾ ਜਾਣ ਦਾ
ਅੱਛਾ ਜੀ ਉਹ ਉੱਥੇ ਰਹੇਗਾ ਤੁਸੀਂ ਸੋਚਿਆ ਜਾਣ ਦਾ ਬਾਰ
ਹਾਂਜੀ ਹੁਣ ਇੱਕ ਜਾਣਾ ਵੀ ਘਰ ਦੇ ਕੋਲ ਹੋਣਾ ਚਾਹੀਦਾ ਨਾ ਕਿਉਂਕਿ ਮੁੰਡੇ ਦੀ ਤਾਂ ਨੀਡ ਹੁੰਦੀ ਹੁੰਦੀ ਘਰਦਿਆਂ ਦੇ ਨੇ ਕੋਲ ਰਹਿਣ ਦੀ ਕੱਲ ਨੂੰ ਕੁਛ ਹੋ ਜਾਵੇ ਜਿੱਦਾਂ ਦੇਖਣਾ ਪੈ ਜਾਵੇ ਕੋਈ ਔਖਾ ਟਾਈਮ
ਅੱਛਾ ਜੀ ਕਿਹੜੀ ਕੰਟਰੀ ਤੁਸੀਂ ਜਾਣਾ ਚ ਚਾਹੁੰਦੇ ਆ ਜੀ।
ਮੈਂ ਆਸਟ੍ਰੇਲੀਆ ਦਾ ਸੋਚਿਆ ਜੀ
ਅੱਛਾ ਜੀ ਆਸਟ੍ਰੇਲੀਆ ਦਾ ਸੋਚਿਆ ਜੀ
ਹਾਂਜੀ ਕਿਉਂਕਿ ਆਸਟ੍ਰੇਲੀਆ ਬਹੁਤ ਸੇਫ ਮਾਹੌਲ ਹੈਗਾ ਹੈ। ਨਾਲੇ ਮੇਰਾ ਕਜ਼ਨ ਭਰਾ ਮੇਰੇ ਮਾਮੇ ਦਾ ਮੁੰਡਾ ਵੀ ਉੱਥੇ ਹੀ ਰਹਿੰਦਾ ਜੀ
ਅੱਛਾ ਜੀ ਹੋਰ ਤੁਹਾਨੂੰ ਕੋਈ ਕੰਟਰੀ ਨੀ ਲੱਗੀ ਆਸਟ੍ਰੇਲੀਆ ਹੀ ਵਧੀਆ ਲੱਗੀ
ਹਾਂਜੀ ਜੀ ਮੈਨੂੰ ਬਹੁਤ ਸੇਫ ਲੱਗਦੀ ਮੈਨੂੰ ਸ਼ੁਰੂ ਤੋਂ ਹੀ ਆਸਟ੍ਰੇਲੀਆ ਪਸੰਦ ਹੈ ਜਾਣਾ ਤੇ ਮੈਂ ਆਸਟ੍ਰੇਲੀਆ ਹੀ ਜਾਊ ਨਹੀਂ ਤਾਂ ਕਿਤੇ ਹੋਰ ਨਹੀਂੀ ਜਾਣਾ ਜੇ
ਅੱਛਾ ਜੇ ਤੁਹਾਡਾ ਬਾਚਾਂਸ ਆਸਟ੍ਰੇਲੀਆ ਨਹੀਂ ਬਣਿਆ ਫਿਰ ਤੁਸੀਂ ਬਾਹਰ ਨੀ ਜਾਓਗੇ ਜੀ
ਹਾਂਜੀ ਰੱਬ ਕਰੇ ਬਣ ਹੀ ਜਾਵੇ ਜੀ
ਚਲੋ ਚਲੋ ਉਹ, ਉਹ ਤਾਂ ਬਣ ਜਾਵੇਦਾ ਹੁਣ ਹੈਗੇ ਉੱਧਰ ਨਾ ਬਣਿਆ ਫੇਰ ਆਪਾਂ ਕੋਈ ਦੂਜੀ ਓਪਸ਼ਨ ਵੀ ਰੱਖੀਏ ਨਾ
ਹਾਂਜੀ ਫੇਿਰ ਉਹ ਕੀ ਕਹਿੰਦੇ ਏਦਾਂ ਹੁੰਦਾ ਨਾ ਕਿ ਜਿੱਦਾਂ ਪਹਿਲੇ ਕੈਨੇਡਾ ਚੱਲ ਜਾਓ ਉੱਥੇ ਛੇ ਇੱਕ ਮਹੀਨੇ ਲਾ ਕੇ ਫਿਰ ਤੁਸੀਂ ਕੈਨੇਡਾ ਤੋਂ ਸਿੱਧਾ ਆਸਟ੍ਰੇਲੀਆ ਮੂਵ ਕਰ ਸਕਦੇ ਹੋ ਇਏਦਾਂ ਓਪਸ਼ਨ ਹੁੰਦੀਆਂ ਬਥੇਰੀਆਂ ਹਾਂਜੀ ਬਟ ਪਹਿਲੀ ਆਪਓਸ਼ਨ ਸਿੱਧੀ ਜਾਣ ਦੀ ਤਾਂ ਲਈ ਹੈਗੀ ਹੈ ਹੁਣ ਮੇਰੀ ਡਿਗਰੀ ਕੰਪਲੀਟ ਹੋ ਜਾਣੀ ਹੈ ਤੇ ਫੇਿਰ ਮੈਂ ਸੋਚਿਆ ਅਪਲਾਈ
ਅੱਛਾ ਜੀ ਕਿ ਕਿੰਨੇ ਸਾਲ ਦੀ ਤੁਹਾਡੀ ਡਿਗਰੀ ਹੈ ਜੀ
ਮੇਰੀ ਤਿੰਨ ਸਾਲ ਦੀ ਡਿਗਰੀ ਹੈਗੀ ਹੈ ਛੇ ਸਮੈਸਟਰ ਨੇ ਬਸ ਮੇਰਾ ਪੰਜਵਾਂ ਸਮੈਸਟਰ ਹੁਣ ਸ਼ੁਰੂ ਹੋ ਜਾਣਾ ਅਤੇ ਬਸ ਅਗਲੀ ਜੁਲਾਈ ਜੂਨ ਮੈਂ ਖਤ ਫਿਨਿਸ਼ ਮਤਲਬ ਫਰੀ ਹੋ ਜਾਣਾ ਹੈ ਫੇਰ ਦੇਖਾਂਗੇ ਬਾਹਰ ਦਾ
ਅੱਛਾ ਜੀ ਫੇਰ ਤੁਸੀਂ ਦੇਖੋਗੇ ਬਾਹਰ ਦਾ
ਹਾਂਜੀ, ਹਾਂਜੀ ਤੁਸੀਂ ਉਹ ਹੋਟਲ ਮੈਨੇਜਮੈਂਟ ਕਰ ਰਹੇ ਹੋ ਜੀ
ਹਾਂਜੀ ਮੈਂ ਹੋਟਲ ਮੈਨੇਜ ਕਰ ਰਿਹਾ ਮੇਰੀ ਡਿਗਰੀ ਹੋ ਗਈ ਹੋਈ ਆ ਜੀ ਮੇਰੀ ਚਾਰ ਸਾਲ ਦੀ ਡਿਗਰੀ ਸੀਗੀ
ਅੱਛਾ ਜੀ ਤੁਸੀਂ ਹੁਣ ਕਿੱਥੇ ਜੋਬ ਕਰ ਰਹੇ ਹੋ
ਮੈਂ ਰਮਾਂਡਾ ਜੋਬ ਕਰ ਰਿਹਾ ਜੀ
ਚਲੋ ਜੀ ਬਹੁਤ ਵਧੀਆ ਜੀ ਨਵੀਂ, ਨਵੀਂ ਚੀਜ਼ਾਂ ਬਣਾਉਂਦੇ ਨਵੀਂ, ਨਵੀਂ ਚੀਜ਼ਾਂ ਬਣਾਉਂਦੇ ਹੋਗੇ
ਹਾਂਜੀ ਹਾਂਜੀ ਸਾਰਾ ਕੁਝ ਏਦਾਂ ਹੀ ਆ ਜੀ ਹੋਰ ਤੁਸੀਂ ਸੁਣਾਓ ਜੀ
ਕੰਮ ਤੋਂ ਛੁੱਟੀ ਚੱਲਦੀ ਪਈ ਤੁਹਾਡੀ ਕੀ ਤੁਸੀਂ ਜੂਨ ਚ ਛੁੱਟੀਆਂ ਚੱਲਦੀਆਂ
ਮੇਰਾ ਨਾਈਟ ਜੋਬ ਹੈ ਜੀ ਮੇਰੀ ਹਾਂਜੀ ਮੈਂ ਮੈਂ ਨਾਈਟ ਜਾ ਜਾਣਾ ਜੀ
ਅੱਛਾ ਜੀ
ਦਸ ਤੋਂ ਅੱਠ ਹੁੰਦੀ ਐ ਮੇਰੀ, ਰਾਤੀ ਦਸ ਵਜੇ ਦਸ ਤੋਂ ਅੱਠ।
ਚਲੋ ਜੀ, ਬੋਤ ਵਧੀਆ ਹਾਂਜੀ। ਏਦਾਂ ਈ ਹੁੰਦਾ ਬੱਚੇ ਜੋਬ ਕਰਨ ਲੱਗ ਜਾਣ ਘਰ ਦਾ ਖਰਚਾ ਥੋੜਾ ਬ ਅ ਦੇ ਦੇਂਦੇ ਐ ਕਹਿੰਦੇ ਘਰਦਿਆਂ ਨੂੰ ਵੀ ਥੋੜਾ ਹੋ ਜਾਂਦਾ ਕਿ ਹਾਂ ਬੱਚਾ ਕਮਾਣ ਲੱਗ ਗਿਆ।
ਹਂ, ਹਾਂਜੀ ਹਾਂਜੀ ਇਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਐ ਜੀ। ਹੋਰ ਤੁਹਾਡੇ ਭਰਾ ਨੇ ਕਿਹੜੀ ਡਿਗਰੀ ਕੀਤੀ ਐ ਜੀ।
ਮੇਰੇ ਭਰਾ ਦਾ ਕੀ ਹੋਇਆ ਸੀ ਬਾਰਵੀਂ ਤੋਂ ਬਾਅਦ ਉਹਦਾ ਗੈਪ ਪੈ ਗਿਆ ਥੋੜਾ ਦੇਰ ਦੋ ਸਾਲਾਂ ਦਾ।
ਅੱਛਾ ਜੀ।
ਕਿਉਂਕਿ ਉਸ ਟਾਈਮ ਕਰੋਨਾ ਵਗੈਰਾ ਵੀ ਹੋ ਗਿਆ ਸੀ ਤੇ ਫੇਰ ਕੀ ਕਹਿੰਦੇ ਉਹਦਾ ਦੋਸ ਸਾਲਾਂ ਦਾ ਗੈਪ ਵੀ ਪੈ ਗਿਆ ਸੀ ਫੇਰ ਉਹਨੇ ਦੋ ਸਾਲਾਂ ਦੇ ਵਿੱਚ ਮੋਬਾਇਲ ਦਾ ਕੀਤਾ ਸੀ ਡਿਗਰੀ ਹੁੰਦੀ ਮੋਬਾਇਲ ਦਾ ਕੋਰਸ ਹੁੰਦਾ ਡਿਪਲੋਮਾ
ਅੱਛਾ ਜੀ, ਅੱਛਾ ਮੋਬਾਇਲ ਦਾ ਕੋਰਸ ਕੀਤਾ ਉਹਨੇਂ।
ਹਾਂਜੀ ਮੋਬਾਇਲ ਦਾ ਡਿਪਲੋਮਾ ਕੀਤਾ ਸੀ ਉਹਨੇ ਸਭ ਕੁਛ ਸਿੱਖਿਆ ਕਿ ਮੋਬਾਇਲ ਕਿੱਦਾਂ ਰਿਪੇਅਰ ਕਰਦੇ ਐ। ਕੀ ਕਰਦੇ ਐ ਫੇਰ ਉਹਨੇ ਉਹ ਕੀਤਾ ਤਾਂ ਉਹਦਾ ਗੈਪ ਪੈ ਗਿਆ ਡਿਗਰੀ ਚ। ਤੇ ਹੁਣ ਉਹ ਡਿਗਰੀ ਕਰ ਰਿਹਾ ਸੀ ਜਿੱਦਾਂ ਓਪਨ ਡਿਗਰੀ ਕਰ ਰਿਆ ਕੋਲਜ ਸਿਰਫ ਪੇਪਰ ਦੇਣ ਜਾਂਦਾ।
ਅੱਛਾ ਜੀ, ਸਿਰਫ ਕੋਲੇਜ ਪੇਪਰ ਦੇਨ ਜਾਂਦਾ।
ਹਾਂਜੀ ਤੇ ਹੁਣ ਉਹਨੇ ਆਖਰੀ ਸਮੈਸਟਰ ਦੇ ਪੇਪਰ ਦੇ ਤੇ ਹੁਣ ਉਹਦੀ ਡਿਗਰੀ ਦਾ ਬਸ ਰਿਜਲਟ ਆਨਾ। ਤੇ ਬਸ ਡਿਗਰੀ ਮਿਲਣੀ ਆ ਉਹਦੇ ਖ਼ਤਮ ਹੋ ਗਈ ਹੁਣ ਤੇ।
ਅੱਛਾ ਜੀ, ਕਿੰਨੇ ਸਾਲ ਦੀ ਸੀਗੀ ਜੀ।
ਤਿੰਨ ਸਾਲ ਦੀ ਸੀ, ਬੀਕੋਮ ਕਰਦਾ ਪਿਆ ਸੀ ਜੀ ਨਾਲ-ਨਾਲ।
ਚਲੋ ਚਲੋ, ਵਧੀਆ ਜੀ ਵਧੀਆ, ਹੁਣ ਉਹਨੇ ਦੁਕਾਨ ਵਧੀਆ-ਵਧੀਆ ਬਣਾ ਲਈ ਆ ਜੀ।
ਆਹਾਂਜੀ ਹਾਂਜੀ, ਉਹਦਾ ਕੰਮ ਬਹੁਤ ਵਧੀਆ ਚੱਲਦਾ ਪਿਆ ਜੀ।
ਅੱਛਾ ਏ, ਚਲੋ ਵਧੀਆ ਵਧੀਆ।
ਹਾਂਜੀ ਹਾਂਜੀ, ਹੋਰ ਤੁਸੀਂ ਦੱਸੋ? ਤੁਆਡੇ ਭਰਾ ਦਾ ਕੰਮ ਠੀਕ ਚੱਲ ਰਿਆ।
ਹਾਂਜੀ ਹਾਂਜੀ ਮੇਰੇ ਬ੍ਰਦਰ ਦਾ ਕੰਮ ਬਹੁਤ ਵਧੀਆ ਚੱਲ ਰਿਆ ਜੀ, ਗੁੜਗਾਉਂ ਤੇ ਹੈਗਾ ਓਹ ਬੋਤ ਵਧੀਆ ਕਰ, ਚੱਲ ਰਿਹਾ ਜੀ, ਇਹੀ ਐ ਕਿ ਉਹ ਆ ਜਾਂਦਾ ਹਾਂਜੀ, ਸੇਲਸ ਐੰਡ ਮਾਰਕੀਟਿੰਗ ਦੀ ਜੋ ਜੋਬ ਕਰਦਾ ਜੀ ਉਹ।
ਅੱਛਾ ਜੀ, ਚਲੋ ਬੋਤ ਵਧੀਆ। ਮਿਲਣ ਵੀ ਆਂਦੇ ਹੋਣਗੇ ਘਰਦਿਆਂ ਨੂੰ।
ਕੀ ਕਹਿੰਦੇ?
ਮੈਂ ਕਿਹਾ ਮਿਲਣ ਵੀ ਆਂਦੇ ਹੋਣਗੇ ਘਰ
ਹਾਂਜੀ ਹਾਂਜੀ ਆਂ ਐਤਕੀ ਓਨੇ ਆਣਾ ਹੈਗਾ ਜੀ। ਠਾਈ ਮਤਲਬ ਸਤਾਈ ਦੇ ਕੋਲ ਓਨੇ ਆ ਜਾਣਾ ਹੈਗਾ ਜੀ। ਓਕੇ ਓਕੇ ਜੀ, ਸਤਿ ਸ੍ਰੀ ਅਕਾਲ, ਜੀ ਸਤਿ ਸ੍ਰੀ ਅਕਾਲ।
ਠੀਕ ਏ ਜੀ, ਸਤਿ ਸ਼੍ਰੀ ਅਕਾਲ।